ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਦੀਦੀ, ਹੋਰ ਠੀਕ ਹੋ?
ਹਾਂਜੀ, ਠੀਕ ਠਾਕ ਤੁਸੀਂ ਸੁਣਾਓ ਵਧੀਆ?
ਹਾਂਜੀ-ਹਾਂਜੀ ਅਸੀਂ ਵੀ ਵਧੀਆ, ਹੋਰ ਘਾਰ ਪਰਿਵਾਰ ਠੀਕ ਐ?
ਹਾਂਜੀ-ਹਾਂਜੀ ਸਭ ਠੀਕ ਠਾਕ ਬਾਬੇ ਦੀ ਕਿਰਪਾ, ਹੋਰ ਤੁਹਾਡੇ ਘਾਰ ਪਰਿਵਾਰ ਠੀਕ ਹੈ?
ਹਾਂਜੀ-ਹਾਂਜੀ ਸਾਡਾ ਵੀ ਘਾਰ ਪਰਿਵਾਰ ਠੀਕ ਹੈ। ਫਰੀ ਹੋ ਦੀਜੀ ਤੁਹਾ ਮੈਂ ਕੋਈ ਗੱਲ ਕਰਨੀ ਸੀ ਤੁਆਡੇ ਨਾਲ ਨਾ?
ਹਾਂਜੀ-ਹਾਂਜੀ ਬੋਲੋ ਤੁਸੀਂ ਕੀ ਪੁੱਛਣਾ?
ਹਾਂ ਅਸੀਂ ਨਾ ਬੈਠੇ ਹੋਏ ਸੀ, ਅੱਜ ਨਾ ਬੱਚੇ ਨਾਰਾਜ਼ ਹੋ ਗਏ, ਬੱਚੇ ਨਾ ਬਾਹਰ ਕੇਹ ਰਏ ਸੀਗੇ ਡੋਸ
ਹਾਂਜੀ-ਹਾਂਜੀ ਅੱਛਾ ਇਟਲੀ ਸਾਂਬਰ ਡੋਸਾ ਯਾ ਇਟਲੀ ਡੋਸ
ਹਾਂਜੀ ਹਾਂ-ਹਾਂ ਸਾਂਬਰ ਡੋਸਾ ਤਾਂ ਏਹਨਾਂ ਦੇ ਪਾਪਾ ਨੇ ਬੱਚੇਆਂ ਦੇ ਮਨਾ ਕਰ ਤਾਂ ਕਿ ਨਹੀਂ ਬਾਹਰ ਨਹੀਂ ਜਾਣਾ, ਇੰਨੀ ਗਰਮੀ ਹੋ ਰਈ ਹੈ ਤੁਸੀਂ ਘਾਰ ਹੀ ਬਣਾਓ। ਘਾਰ ਹੀ ਖਾਓ।
ਕੋਈ ਗੱਲ ਨੀ, ਮੈਂ ਤੁਹਾਨੂੰ ਸਾਂਬਰ ਦੀ ਰੈਸਿਪੀ ਦੇ ਦੇਣੀ ਆ ਮਤਲਬ ਦਾਸ ਦੇਣੀ ਆ ਤੁਸੀਂ ਓਦਾਂ ਹੀ ਬਣਾ ਲੈਣਾ, ਕੁਛ ਕਮੀ ਪੇਸੀ ਹੋਈ ਕੁਛ ਨਾ ਸਮਝ ਆਏਆ ਤੁਸੀਂ ਮੈਨੂੰ ਕੋਲ ਕਰਕੇ ਪੁੱਛ ਸਕ
ਹਾਂ-ਹਾਂ ਮੈਂ ਓਈ ਕੇਹ ਰਹੀ ਸੀ ਮੈਂ ਕੇਆ ਚਲੋ ਦੀਦੀ ਜੇ ਫ੍ਰੀ ਹੈ ਇਸ ਟੈਮ ਮੈਂ ਪੁੱਛ ਲਾ, ਫਿਰ ਮੈਂ ਬੱਚੇਆਂ ਨੂੰ ਕੇਹਾ ਸੀ ਕਿ ਨਾ ਮੈਂ ਤੁਹਾਨੂੰ ਸਵੇਰੇ ਬਣਾ ਦਾਂਗੀ ਤਾਂ ਤੁਸੀਂ ਮੈਨੂੰ ਦੱਸੋ ਥੋੜਾ ਕੀ-ਕੀ ਮਤਲਬ ਕੀ
ਕਿੰਨੇ ਮੈਂਬਰ ਦਾ ਬਣਾਣਾ ਤੁਸੀਂ? ਚਾਰ ਪਾਂਜ ਮੈਂਬਰ ਹੈ
ਹਾਂ-ਹਾਂ, ਹਾਂਜੀ-ਹਾਂਜੀ ਚਾਰ ਪਾਂਜ ਮੈਂਬਰ ਹੈਗੇ ਏ।
ਤੁਸੀਂ ਏਹਦੇ ਚੇ ਏਹ ਅ ਮਤਲਬ ਕੇ ਡੇਢ ਸੌ ਗ੍ਰਾਮ ਦਾਲ ਲੈ ਲੈਣਾ ਹਰ, ਹਰ-ਹਰ ਦੀ ਦਾਲ ਹੁੰਦੀ ਹੈ ਹਰ-ਹਰ ਦੀ ਪੀਲੀ ਦਾਲ ਹਰ-ਹਰ ਦੀ, ਇੱਕ ਤੇ ਚਨੇ ਦਾਲ ਹੁੰਦੀ ਹੈ ਇੱਕ ਹਰ-ਹਰ ਦੀ ਹੁੰਦੀ ਏ ਉਹ ਲੈ ਕੇ ਤੇ ਉਹਦੇ ਚ ਤੁਸੀਂ ਸਬਜ਼ੀਆਂ ਅਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਹੋ। ਮੈਂ ਤੇ ਪਾਣੀ ਆ ਫੁੱਲ ਗੋਭੀ, ਐ ਕੱਦੂ ਮਤਲਬ ਪੇਠਾ, ਲੋਕੀ, ਘੀਆ ਔਰ ਫਰਾਂਸ ਬੀਣ ਦੀ ਫਲੀਆਂ ਸੋਏ ਜੇਅੜੀ ਹਾਂ ਭੇਜੋ, ਕਿਹੜਾ ਟੈਕਸਟ ਠੀਕ ਕਰਨਾ ਹੈ। ਉਹ ਪਾ ਕੇ ਵਿੱਚ ਟਮਾਟਰ ਪਾ ਦਿਓ ਅਦਰਕ ਪਾ ਦਿਓ ਤੇ ਮਤਲਬ ਕਿ ਚਾਰ ਪੰਜ ਸੀਟੀਆਂ ਉਹਨਾਂ ਨੂੰ ਦਵਾ ਦਿਓ। ਠੀਕ ਹੈ ਹੈਲੋਓ ਨਾ ਤੇ ਫੇਿਰ ਉਸ ਤੋਂ ਬਾਅਦ। ਆਪਣਾ ਫੇਰ ਹਿੰਗ ਹਿੰਗ ਰਾਈ ਹਿੰਗ, ਰਾਈ ਔਰ ਪਿਆਜ਼, ਟਮਾਟਰ, ਅਦਰਕ, ਹਰੀ ਮਿਰਚ। ਦਾ ਮਸਾਲਾ ਬਣਾ ਕੇ ਫੇਰ ਉਵੇਂ ਹੀ ਬਣਾਣਾ ਠੀਕ ਹੈ। ਇਹ ਤੇ ਇਵੇਂ ਹੀ ਬਣ ਜਾਏਗਾ ਤੁਹਾਡਾ ਸਾਂਬਰ ਤੇ ਇਡਲੀ ਬਣਾਉਣਾ ਹੈ ਇਡਲੀ ਦਾ ਘੋਲ। ਕੋਣ ਲੈਣਾ, ਸੂਜੀ 'ਚ ਦਹੀਂ ਪਾ ਕੇ। ਖੋਲ੍ਹ ਕੇ ਉਹ ਬਣਾਉਣਾ, ਤੇ ਮਤਲਬ ਕਿ ਉਹ। ਉਹਨੂੰ ਸਟ੍ਰੀਮ ਕਰ ਲੈਣਾ, ਅਗਰ ਤੁਹਾਡੇ ਕੋਲ ਸਟੀਮਰ ਹੈਗਾ, ਠੀਕ ਹੈ। ਨਹੀਂ, ਸਟੀਮਰ ਹੈਗਾ ਤੇ ਉਹਨੂੰ ਕੜਾਹੀ 'ਚ ਪਾਣੀ ਰੱਖ ਕੇ ਜਾਲੀ ਰੱਖ ਕੇ। ਉੱਪਰ ਕਟੋਰੀਆਂ 'ਚ ਤੇਲ ਲਗਾ ਕੇ ਤੇ ਉਹ ਬੈਟਰ ਉਹਦੇ 'ਚ ਪਾ ਦੇਣਾ।
ਮਤਲਬ, ਕਟੋਰੀਆਂ ਵਿੱਚ ਹੀ ਬਣ ਜਾਣਗੀਆਂ।
ਹਾਂਜੀ ਹਾਂਜੀ, ਪੰਦਰਾਂ ਮਿੰਟ ਬੈਟਰ ਕੇਲ ਕੇ ਰੱਖਣਾ ਪਹਿਲਾਂ ਹੀ। ਦਹੀਂ 'ਚ ਫੇਰ ਜਦੋਂ ਜਿਸ ਟਾਈਮ ਤੁਸੀਂ ਪਾਣੀ ਉਬਲ ਜਾਏਗਾ। ਉਹਦੇ ਉੱਪਰ ਸਟੈਂਡ ਰੱਖ ਕੇ ਕਟੋਰੀਆਂ ਰੱਖ ਕੇ। ਕਟੋਰੀ 'ਚ ਥੋੜ੍ਹਾ-ਥੋੜ੍ਹਾ ਤੇਲ ਲਗਾ ਲੈਣਾ, ਫੇਰ ਉਸ ਤੋਂ ਬਾਅਦ। ਬੈਟਰ ਪਾਉਣ ਤੋਂ ਪਹਿਲਾਂ ਨਾ, ਇਨੋ ਪਾ ਲੈਣਾ।
ਸਹੀ ਨੂੰ ਪਾਲਾ, ਅੱਛਾ, ਇਸ ਮਤਲਬ ਵੀ ਬਣ ਜਾਣਗੇ ਨਾ।
ਨਾ ਤੁਸੀਂ। ਕਟੋਰੀਆਂ 'ਚ ਲਗਾ ਦੇ, ਪੰਦਰਾਂ ਮਿੰਟ ਉਹਨੂੰ ਢੱਕ ਕੇ ਰੱਖ ਦੇਣਾ। ਫੇਰ ਉਹਦੇ 'ਚ ਚਾਕੂ ਲਗਾ ਕੇ ਚੈੱਕ ਕਰ ਲੈਣਾ ਜੇ ਤੇ ਚ। ਪੈ ਗਿਆ ਫਿਰ ਤਾਂ ਕਸ ਰਹਿ ਗਈ, ਜੇ ਨਹੀਂ ਚਿਪਕਿਆ। ਹਾਂਜੀ ਹਾਂਜੀ, ਜੇ ਨਾ ਚਿਪਕਿਆ ਫਿਰ ਸਮਝ ਲਓ। ਤੁਹਾਡੀ ਇਡਲੀ ਤਿਆਰ।
ਆਹ, ਉਹਨੂੰ ਚਾਕੂ ਪਾ ਕੇ, ਚਮਚ ਪਾ ਕੇ ਪਹਿਲਾਂ-ਪਹਿਲਾਂ ਚੈੱਕ ਕਰ ਲਈਏ।
ਹਾਂਜੀ ਹਾਂਜੀ, ਚੈੱਕ ਕਰ ਸਕਦੇ। ਹਾਂਜੀ।
ਪਿਆਰ ਹੈ ਕਿ ਦਿੰਦੇ ਹਾਂ ਹੋਰ, ਇਸ ਨਾਲ ਕੀ ਮਤਲਬ ਕਿ ਨਾਰੀਅਲ ਦੇ ਵਿੱਚ। ਚਣੇ ਬਣਾਉਂਦੇ ਹੋ, ਉਹ ਵੀ ਦੱਸਣਾ ਜ਼ਰਾ।
ਨਹੀਂ, ਮਿਲਦੀ ਹੈ। ਉਹਨੂੰ ਨਾਰੀਅਲ ਦੀ ਚਟਨੀ ਨੂੰ ਕੱਦੂਕਸ ਕਰਨਾ, ਮਤਲਬ ਕਿ ਸੁੱਕਾ ਨਾਰੀਅਲ ਲੈਣਾ ਹੈ ਜਾਂ ਗਿੱਲਾ? ਫੇਰ ਵੀ ਨਾਰੀਅਲ ਨੂੰ ਥੋੜ੍ਹੀ ਦੇਰ ਨਾ ਕੱਟ ਕੇ ਨਾ।
ਸੁੱਕਾ ਲੈਣਾ ਹੈ ਤੇ ਤੁਸੀਂ ਉਹਨੂੰ ਦੁੱਧ 'ਚ ਜਾਂ ਦਹੀਂ 'ਚ ਭਿਉਂ ਦਿਓ ਥੋੜ੍ਹਾ। ਤਕਰੀਬਨ ਦਹੀਂ 'ਚ ਹੀ ਪੈਂਦੇ ਨੇ, ਉਹਨੂੰ ਦਹੀਂ 'ਚ ਪਾ ਕੇ। ਰੱਖ ਦਿਓ, ਫੇਰ ਉਸ ਤੋਂ ਬਾਅਦ ਦੋ-ਚਾਰ ਦਾਣੇ ਛੋਲਿਆਂ ਦੇ ਰੋਸਟ ਕਰ ਲਓ, ਛੋਲਿਆਂ 'ਚ। ਚਣੇ ਦੀ ਦਾਲ ਆਉਂਦੀ ਆ ਨਾ, ਜਿਹੜੀ? ਜਿਹੜੀ ਚਣੇ ਦੀ ਦਾਲ ਹੁੰਦੀ ਹੈ, ਉਹਨੂੰ ਵੀ ਥੋੜ੍ਹੀ ਰੋਸਟ ਕਰਕੇ ਉਹਨੂੰ ਵੀ ਵਿੱਚ ਹੀ ਭਿਉਂ ਦਿਓ। ਅੱਧਾ-ਪੌਣਾ ਘੰਟਾ ਭਿਉਂਣ ਦਿਓ, ਫੇਰ ਉਸ ਤੋਂ ਬਾਅਦ ਉਸਨੂੰ। ਤੁਸੀਂ ਮਿਕਸੀ 'ਚ ਗ੍ਰਾਈਂਡ ਕਰ ਲਓ ਕਿ ਚਟਨੀ ਬਣ ਜਾਏਗੀ। ਉਹਦੇ 'ਚ ਵੀ ਹਿੰਗ ਪਾ ਦਿਓ, ਔਰ ਕੜੀ ਪੱਤੇ ਦਾ ਪਿੱਤਾ ਲਾ ਦੇਣਾ।
ਅੱਛਾ, ਮਤਲਬ ਇਹਦਾ ਤੜਕਾ ਵੀ ਲਾਉਣਾ ਪੈਣਾ? ਮਤਲਬ ਪਹਿਲਾਂ ਬਣਾ ਕੇ ਨਾ, ਗ੍ਰਾਈਂਡ ਕਰਕੇ, ਫੇਰ ਬਾਅਦ 'ਚ ਤੜਕਾ ਲਾ ਲਈਏ।
ਹਾਂਜੀ, ਨਮਕ ਮਿਰਚ ਤੁਸੀ ਆਪਣੇ ਬੱਚਿਆਂ ਦੇ ਹਿਸਾਬ ਚ ਰਖੋਗੇ ਜੇ ਬੱਚੇ ਛੋਟੇ ਨੇ। ਹਾਂ ਬੱਚੇ ਛੋਟੇ ਨੇ ਤੇ ਤੁਸੀਂ ਮਰ ਨਾ ਵੀ ਪਾਓ ਤੇ ਤਾਂ ਵੀ ਚੱਲ ਜਾਏਗਾ ਅਗਰ ਪਾਣੀ ਐ ਤੇ ਇੱਕ ਮਿਰਚ ਪਾ ਦੋ। ਫੇਰ ਉਨੂੰ ਹੀ ਹਾਂਜੀ ਜੀਰਾ, ਰਾਈ ਦਾ ਤੜਕਾ ਹਾਂਜੀ, ਹਾਂਜੀ, ਹਾਂਜੀ, ਹਾਂਜੀ ਫੇਰ ਐ ਨਾ ਥੋੜ੍ਹੀ ਅਲੱਗ ਕਰ ਲੈਣਾ, ਥੋੜ੍ਹੀ ਅਲੱਗ ਕਰ ਲੈਣਾ ਥੋੜੀ ਮਿਹਨਤ ਜ਼ਰੂਰ ਲੱਗਦੀ ਐ। ਵੱਖਰੀ, ਵੱਖਰੀ ਚੀਜ਼ ਬਣਾਣੇ ਚ ਪਰ ਇੱਕੋ ਬਣਾ ਕੇ ਨਾ ਤੁਸੀਂ ਤੜਕਾ ਅਲੱਗ ਅਲੱਗ ਕਰ ਲੋ ਬਸ।
ਹਾਂ, ਬਣਾ ਕੇ ਚਲੋ ਏ ਵੀ ਗੱਲ ਠੀਕ ਐ ਕਿ ਤੜਕਾ ਬੰਦਾ ਲੱਗ ਕਰਦੇ ਵੱਡਿਆਂ ਦਾ ਅਲੱਗ ਕਰਦੇ ਬੱਚਿਆਂ ਦਾ ਅਲੱਗ ਕਰਦੇ।
ਹਾਂ
ਹਾਂ ਜੇ ਹੁਣ ਬੰਦਾ ਬਣਾਏ ਜੇ ਬੱਚੇ ਖਾਏ ਨਾ। ਹਾਂ ਜੇ ਬੱਚਿਆਂ ਨੂੰ ਮਿਰਚਾਂ ਪਾਤੀ ਓਨਾ ਨੇ ਖਾਣੀ ਈ ਨਈ।
ਮੇਰੇ ਬੱਚੇ ਖਾਂਦੇ ਨੀ ਫੇਰ ਕੀ ਫਾਇਦਾ ਹੋਇਆ ਜੇ ਬੱਚਿਆਂ ਨੇ ਨੀ ਖਾਧੀ। ਤੇ ਕੋਈ ਫੈਦਾ ਈ ਨੀ ਐ ਬੱਚੇ ਰੱਜੇ ਦੇ ਮਾਂ ਪਿਓ ਵੀ ਰੱਜੇ।
ਹਾਂ, ਏ ਤੇ ਗੱਲ ਹੈ ਬੱਚੇ ਰੱਜੇ ਤਾ ਮਾਂ ਪਿਓ ਵੀ ਰੱਜੇ ਹੋਏ।
ਹਾਂਜੀ ਹਾਂਜ ਜੀ ਨਾ
ਹਾਂਜੀ, ਚਲੋ ਤੁਸੀਂ ਚੰਗਾ ਕੀਤਾ ਦਸੀ ਚਲੋ ਮੈਂ ਕੱਲ ਨਾ ਟਰਾਾਈ ਕਰਾਂਗੀ ਜੇ ਕੁਛ ਭੂਲ ਭਾਲ
ਲੀ ਦਾ ਦੱਸਦੈ ਐੇਸੈ ਬੈਟਰ ਨੂੰ, ਐੇਸੈ ਬੈਟਰ ਨੂੰ ਥੋੜਾ ਪਤਲਾ ਕਰਕੇ ਨਾ
ਹਾਂਜੀ
ਤੁਸੀ ਚਿੱਲਾ ਵੀ ਬਣਾ ਸਕਦੇ ਓ ਡੋਸਾ ਜਿਆ ਬਨਦਾ ਨਈ ਜੇੜਾ। ਚਾਏ ਪਲੇਟ ਹਾਂ ਥੋੜਾ ਪਤਲਾ ਕਰ ਲਓ ਇਸ ਤੇ ਐਸੇ ਦੇ ਜਿੜੇ ਬਣਾਂਦੇ ਨਾ ਬੈਟਰ ਬਣੇਗਾ ਜਿੜਾ
ਹਾਂਜੀ, ਹਾਂਜੀ
ਇਟਲੀ ਆਲਾ ਥੋੜਾ ਐੇਸੇ ਨੂੰ ਈ ਥੋੜਾ ਪਤਲਾ ਕਰ ਸਕਦੇ ਓ। ਥੋੜਾ ਪਤਲਾ ਕਰਕੇ ਤੇ ਚਿੱਲਾ ਬਣ ਜਾਂਦਾ ਐ ਓ ਬਣਾ ਲੋ ਚਾਏ ਪਲੇਨ ਬਣਾ ਲੋ। ਚਾਇ ਸਟਫਿੰਗ ਆਲਾ ਬਣਾ ਲੋ।
ਪੈਲੇ ਮਲਬ ਸਿੰਪਲ ਤਵੇ ਵਿੱਚ ਈ ਬਣ ਜੇਗਾ ਜਿੱਥੇ ਰੋਟੀਆਂ, ਫੁੱਲਕੇ ਬਣਾਂਦੇ ਆਂ।
ਥੋੜਾ ਤੇਲ ਜਿਆਦਾ ਲੱਗਦਾ ਐ ਹੋਰ ਕੁਛ ਨੀ। ਹਾਂ, ਇੱਕ ਦੋ ਤੇ ਲੱਗੇ ਗਾ ਬਾਕੀ ਇੱਕ ਦੋ ਤੇ ਮਤਲਬ ਤੇਲ ਖੁੱਲਾ ਪਾ ਲੈਣਾ ਫੇਰ ਸਈ ਉਤਰ ਜੇਗਾ ਫੇਰ। ਦੁਬਾਰਾ ਤੇ ਨੋਰਮਲ ਈ ਪਾ ਲੈਣਾ ਹਲਕਾ ਜਾ।
ਅੱਛਾ ਮਲਬ ਪੈਲੇ ਦੋ ਵਿੱਚ ਜਾ ਪੈਲੇ ਦੋ ਵਿੱਚ ਜਿਆਦਾ ਲੱਗੇਗਾ ਫਿਰ ਬਾਕੀ ਨੋਰਮਲ ਲੱਗੇਗਾ। ਹ ਹਾਂ ਜਿੜਾ ਤਵਾ ਫਿਰ ਓ ਜੇੜਾ ਤਵਾ ਵਿੱਚ ਚਿਕਨਾਹਟ ਜੀ ਆ ਜੇਗੀ ਫਿਰ ਤਾ ਬਾਅਦ ਚ ਘੱਟ ਦੇਖਨਾ ਹਾਂ
ਤੇ ਨੋਨ ਸਟਿਕ ਤੇ ਤੇ ਬਿਲਕੁਲ ਹੀ ਹਲਕਾ ਜਿਆਂ ਲਗਾਨ।
ਨੋਨਸਟਿਕ ਵਿਚ ਏ ਨੋਨਸਟਿਕ ਪਿਆ ਜੇ ਥੋੜਾ ਖਰਾਬ ਜਿਆ ਹੋ ਗਿਆ ਮੈਂ ਕਿਆ ਚੱਲ ਏਸ ਵਿੱਚ ਈ। ਨੋਨਸਟਿੱਕ ਵਿੱਚ ਪਿਛਲੀ ਵਾਰ
ਲੋਏ ਦਾ ਪਤਾ ਕੀ ਕਰਨਾ ਜਾਂ ਤਾਂ ਤੁਸੀਂ ਪੈਲਾਂ ਪਰੌਂਠੀ ਬਣਾ ਲੈਣਾ ਇੱਕ ਜਾਂ ਫੇਰ ਪੈਲੇ ਹੀ ਕਿੱਲੇ ਤੇ ਤੁਸੀਂ ਥੋੜਾ ਤੇਲ ਜਿਆਦਾ ਪਾ ਲੈਣਾਂ।
ਹਾਂ ਇ ਵੀ ਗੱਲ ਅਗਰ ਜੇ ਪਰੌਂਠੀ ਬਣਾ ਲੀ ਤਾਂ ਵੀ ਤਾਂ ਚਿਕਨਾਹਟ ਆ ਜੇਗੀ ਥੋੜ੍ਹਾ ਜੇਆ।
ਤਵਾ ਥਿੰਦਾ ਹੋਜੇਗਾ ਨਾ ਫਿਰ ਤਾਂ ਕਰਕੇ ਵਧੀਆ ਬਣ ਜੂਗੀ।
ਹਾਂਏ ਇਕ ਚੀਜ ਠੀਕ ਆ ਚਲੋ ਦੋਨੋਂ ਈ ਬਣਾ ਲਾਂਗੇ ਦੇਖੋ ਓਨੇ ਓ ਤਾਂ ਘੁੱਲਿਆ ਈ ਹੋਣਾ ਤਾਂ ਬੰਦਾ ਓਵੀ। ਇਡਲੀ ਵੀ ਬਣਾ ਲਾਂਗੇ ਨਾਲ ਏ ਵੀ
ਹਾਂ, ਨਹੀਂ ਉਹ ਤਾਂ ਦੇਖੋ ਦੋਨੋ ਬੈਟਰ ਬਣਾ ਲੈਣੇ। ਤਲੀ ਵੀ ਬਣ ਜਾਂਦਾ, ਪਲੇਨ ਬਣਾਉਣਾ ਪਲੇਨ। ਟਫਿੰਗ ਵਾਲਾ ਮਤਲਬ ਆਲੂ। ਪੂੜੇ ਬਾਈ।
ਅੱਛਾ ਫਿਰ ਆਲੂ ਬਣਾ ਕੇ, ਅੱਛਾ ਹਾਂ ਜ ਇਸਦੇ ਵਿੱਚ। ਭਰਨੇ ਪੈਣ ਡੋਸੇ ਦੇ ਵਿੱਚ ਹਨਾ। ਅੱਛਾ ਉਹੀ ਜ ਆਲੂ ਦੇ ਪਰੋਂਂਠੇ ਬਣਾਉਂਦੇ ਆ।
ਹਾਂਜੀ, ਹਾਂਜੀ, ਉਹੀ ਹਾਂਜੀ, ਹਾਂਜੀ ਉਵੇਂ ਪਾ ਦੋ। ਜੇ ਤੁਸੀਂ ਜਿਆਦਾ ਹੈਵੀ ਖਾਣਾ ਤੇ ਤੁਸੀਂ ਪਨੀਰ ਪਾ ਸਕਦੇ ਹੋ। ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਤੁਹਾਡੇ ਬੱਚੇ। ਯਾਰ ਤੁਹਾਡੇ। ਹਾਂਜੀ -ਹਾਂਜੀ, ਨਹੀਂ -ਨਹੀਂ ਅੱਜ ਕੱਲ ਤਾਂ ਗਰਮੀ ਵੈਸੇ। ਚੱਲ ਰਹੀ ਹੈ, ਹੋ ਸਕੇ ਤੱਕ।
ਵੀ ਖਲਾ ਕੇ ਨਾ ਮਤਲਬ ਗਰਮੀ ਕਰਕੇ ਤਾਂ, ਅਸੀ ਫਿਰ ਬਾਹਰ ਨੀ ਕੀ ਕਰ ਰਹੇ। ਬਾਹਰ ਵੀ ਇੰਨੀ ਗਰਮੀ ਹੈ।
ਹਾਂਜੀ, ਬਾਹਰ ਬਹੁਤ ਗਰਮੀ ਚਲੇ ਸੀ। ਹਾਂਜੀ ਤੇ ਇਥੇ ਹੈ ਵੀ ਆ। ਘਰ ਦਾ ਥੋੜਾ ਹਲਕਾ ਫੁਲਕਾ ਹੁੰਦਾ। ਘੱਟ ਮਤਲਬ ਜਿੱਦਾਂ ਬਜ਼ੁਰਗ ਔਰ ਬੱਚੇ ਸੇਮ ਹੀ। ਹਾਂਜੀ ਥੋੜਾ ਘੱਟ ਖਾਂਦੇ ਨੇ ਹਾਂਜੀ।
ਹਾਂ ਤੇ ਮੈਂ ਇਹ ਦੇ ਪਾਪਾ ਜੀ ਕਹਿ ਰਹੇ ਨੇ ਨਹੀਂ ਤੁਸੀਂ ਘਰ ਹੀ ਖਾਓ।
ਘਰ ਹੀ ਖਾਓ ਹਲਕਾ ਫੁਲਕਾ ਹੋ ਜਾਂਦਾ। ਬਾਹਰ ਦੇ ਥੋੜਾ ਨਾ ਬਹੁਤ ਤੇਜ਼ ਤਿੱਖਾ ਹੁੰਦਾ ਹੈ। ਬੜਾ ਸਪਾਈਸੀ ਬਣਾਉਂਦੇ ਨੇ ਬਹੁਤ ਤਿੱਖਾ। ਖਾ ਰਹਾ।
ਸਪਾਈਸੀ ਵੀ ਕੁਝ ਜ਼ਿਆਦਾ ਵ ਮਸਾਲੇ ਮਸੂਲੇ ਵੀ ਬਹੁਤ।
ਜੀ ਮਸਾਲੇ ਬਹੁਤ ਪਾਉਂਦੇ ਆ ਇਸ ਕਰਕੇ ਨਾ ਥੋੜੀ ਜ। ਫਿਰ ਜਿਹੜਾ ਬਿਮਾਰ ਬੰਦਾ ਹੁੰਦਾ ਤੇ, ਫਿਰ ਉਹਨਾ ਨੂੰ ਤੇ ਫ਼ਰਕ ਪੈਂਦਾ ਦੇਖੋ ਬਜ਼ੁਰਗਾਂ ਨੂੰ ਨੇ। ਨਹੀਂ ਸਿਹਤ ਵਾਸਤੇ ਨੁਕਸਾਨਦਾਇਕ ਹੈ ਨਾ।
ਹਾਂ ਇਹ ਨੁਕਸਾਨਦਾਇਕ ਹੈ ਦੇਖੋ।
ਹਾਂਜੀ, ਹਾਂਜੀ।
ਹਾਂ ਚਲੋ ਫਿਰ ਮੈਂ ਕੱਲ ਨਾ ਬਣਾਵਾਂਗੀ। ਹਾਂਜੀ, ਹਾਂਜੀ। ਜੇ ਕੁੱਛ ਭੁੱਲੀ ਤਾਂ ਮੈਂ ਤੁਹਾਨੂੰ ਫੋਨ ਕਰਾਂਗੀ, ਤੁਸੀਂ ਜ਼ਰੂਰ।
ਹਾਂਜੀ, ਹਾਂਜੀ ਜ਼ਰੂਰ ਹਾਂਜੀ, ਹਾਂਜੀ ਜਦੋਂ ਮਰਜੀ ਤੁਸੀਂ ਕੌਲ ਕਰ ਸਕਦੇ ਹੋ।
ਹਾਂ ਮੈਂ ਤਾਂ ਉਹ ਮੈਂ ਕਿਹਾ ਜੇ ਕੋਈ ਭੂਲ ਬਣਾਉਣ ਲੱਗੀ। ਕੋਈ ਭੁੱਲ ਭਾਲ ਹੋਗੀ, ਮੈਂ ਕਿਹਾ ਚਲੋ। ਦੀਦੀ ਨੂੰ ਫੋਨ ਕਰਕੇ ਪੁੱਛ ਲਾਂਗੇ ਫਿਰ।
ਹਾਂਜੀ ਕੋਈ ਗੱਲ ਨਹੀਂ ਤੁਸੀਂ ਜ਼ਰੂਰ ਕਰ ਸਕਦੇ ਹੋ। ਹੋਰ ਬੱਚੇ ਠੀਕ।
ਹਾਂਜੀ ਹਾਂਜੀ ਬੱਚੇ ਠੀਕ ਆ ਸੀ ਤੁਸੀਂ। ਹਾਂਜੀ ਸਭ ਕੁਛ ਖਾਣਾ ਖੁਣਾ ਖਾ ਲਿਆ, ਸੋ ਗਏ ਸੀ, ਬਸ ਉਹੀ ਕਿ ਯਾਰ ਡੋ। ਡੋਸਾ ਨੀ ਖਵਾਉਣ ਲਈ ਸੀਗੀ, ਡੋਸਾ ਨੀ ਮੈਂ ਕਿਹਾ ਕੋਈ ਨਾ ਕੱਲ ਤੁਹਾਨੂੰ ਹਾਂਜੀ ਹੁਣ ਐ ਸੀਗੇ।
ਅੱਛਾ!
ਹੂੰ।
ਹੈਲੋ।
ਹੋਰ ਤੁਸੀਂ ਹੋ ਗਏ ਫਰੀ ਤੁਸੀਂ ਵੀ।
ਹਾਂਜੀ ਹਾਂਜੀ ਬਸ ਅਸੀਂ ਵੀ ਫ੍ਰੀ ਸੀ, ਅਸੀਂ ਵੀ ਸਾਡੀ ਵੀ ਬਸ ਸੋਨੇ ਦੀ ਤਿਆਰੀ ਸੀ। ਤੇ ਇਨਾਂ। ਤੁਹਾਡਾ ਫੋਨ ਆ ਗਿਆ ਤੇ ਮੈਂ ਕਿਹਾ ਚਲੋ। ਭੈਣਜੀ ਦਾ ਫੋਨ ਆਇਆ ਮੈਂ ਕਿਹਾ ਫੋਨ ਉੱਤੇ ਗੱਲ ਹੀ ਕਰ ਲਈਏ। ਫਿਰ ਸੌਣੇ ਆ ਆਪਣਾ, ਠੀਕ ਆ ਨਾ।
ਚਲੋ, ਚਲੋ ਤੁਹਾਡਾ ਬਹੁਤ, ਬਹੁਤ ਧੰਨਵਾਦ ਤੁਸੀਂ ਫੋਨ ਚੱਕਿਆ ਕਹਿਣ ਦੱਸੋ ਸੌਂ ਜਾਂਦੇ ਇੰਨੀ ਰਾਤ ਤੁਸੀਂ ਹਨਾ ਹਾਂ।
ਫਰੀ ਹੋਏ, ਬੰਦਾ ਤੇ ਇੱਧਰ ਉਧਰ ਕੰਮ ਕੁਮ ਲੱਗੇ ਹੋਏ ਬੰਦਾ, ਤਾਂ ਨੀ ਫੋਨ ਚੱਕਦਾ। ਨਹੀਂ ਤੇ ਬੰਦਾ ਫੋਨ ਤੇ ਚੱਕ ਹੀ ਲੈਂਦਾ। ਅੱਜ-ਕੱਲ ਫੋਨ ਬਹੁਤ ਜ਼ਰੂਰੀ ਹੋ ਗਏ ਨੇ। ਬਹੁਤ ਜ਼ਰੂਰੀ ਫ਼ੋਨ ਦੇ
ਹਾਂਜੀ, ਇਹ ਤੇ ਹੈ।
ਹੋਰ, ਬੱਚੇ ਘਰ ਦੇ ਭਾਜੀ ਹੋਰੀ ਸਭ ਠੀਕ?
ਹਾਂਜੀ, ਉਹ ਵੀ ਠੀਕ ਹੈ। ਆਪ ਉਹ ਵੀ ਸਭ ਬੱਚੇ ਹਾਂਜੀ, ਸਭ ਠੀਕ ਠਾਕ ਹੈ‌।
ਚਲੋ ਚੰਗਾ, ਬਾਬੇ ਦੀ ਕਿਰਪਾ ਹੋਣੀ ਚਾਹੀਦੀ ਹੈ।
ਹਾਂਜੀ-ਹਾਂਜੀ, ਬਾਬ ਸਭ ਤੇ ਹੋਣੀ ਚਾਹੀਦੀ ਹੈ। ਸਾਰੇ ਘਰਾਂ ਚ ਹੋਣੀ ਚਾਹੀਦੀ ਹੈ। ਚਲੋ ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ ਜੀ। ਆਵਾਂਗੇ ਤੁਸੀਂ ਵੀ ਜੇ ਤੁਹਾਨੂੰ ਵੀ ਟਾਈਮ ਲੱਗੇ
ਹਾਂਜੀ-ਹਾਂਜੀ, ਜ਼ਰੂਰ ਟਾਈਮ ਨਿਕਾਲ ਕੇ ਜ਼ਰੂਰ ਆਵਾਂਗੇ ਜੀ।
ਹਾਂ, ਟਾਈਮ ਤਾਂ ਦੇਖੋ ਕੱਢਣਾ ਪੈਂਦਾ। ਐਵੇਂ ਤਾਂ ਲੱਗਦਾ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
ਸਤਿ ਸ਼੍ਰੀ ਅਕਾਲ ਜੀ।